ਹੋ
ਹਾਂਜੀ, ਅਵਾਜ਼ ਆ ਰਹੀ ਆ ਜੀ?
ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਓ ਜੀ?
ਹਾਂਜੀ, ਠੀਕ ਆ ਜੀ ਵਧੀਆ, ਤੁਸੀਂ ਕਿਵੇਂ ਓ ਜੀ? ਕੁਝ ਨਹੀਂ ਦੀ, ਹੁਨ ਬਸ ਸੁੱਤੀ ਸੀ ਚਾ ਬਣਾਵਾਂਗੇ।
ਅੱਛਾ ਜੀ, ਠੀਕ ਆ।
ਹਾਂਜੀ, ਹੋਰ ਤੁਚੀ ਕੀ ਕਰੀ ਜਾਂ ਅੱਜ ਵੇਖਲੋ ਤੁਸੀਂ
ਫੇਮ, ਫੈਮਿਲੀ ਬਾਰੇ ਗੱਲ ਕਰੀਏ।
ਹਾਂਜੀ, ਕਰ ਲੈਂਨੇ ਆਂ ਜੀ।
ਹਾਂਜੀ, ਹੋਰ, ਹੋਰ ਜੀ ਤੁਹਾਡੀ ਫੈਮਿਲੀ'ਚ ਕਿੰਨੇ ਮੈਂਬਰ ਆ ਜੀ?
ਅਸੀ ਚਾਰ ਮੈਂਬਰ ਆਂ ਜੀ।
ਅੱਛਾ ਜੀ, ਹੋਰ ਠੀਕ ਹੈ ਸਾਰੇ ਵਧੀਆ ਰਹਿੰਦੇ ਐ?
ਹਾਂਜੀ, ਸਾਰੇ ਵਧੀਆ ਜੀ।
ਹੋ, ਅੱਛਾ, ਹੋਰ ਬੱਚੇ ਸਟੱਡੀ-ਸਟੁਡੀ ਵਧੀਆ ਕਰਦੇ ਆ ਜੀ?
ਹਾਂਜੀ, ਬੱਚੇ ਛੋਟੇ ਈ ਏ।
ਅੱਛਾ ਜੀ ਠੀਕ ਐ, ਜੁਆਇੰਟ ਫੈਮਿਲੀ ਆ ਤੁਹਾਡੀ, ਜੁਆਇੰਟ ਫੈਮਿਲੀ ਐ?
ਹਾਂਜੀ, ਛੋਟੀ ਫੈਮਿਲੀ ਆ ਜੀ ਊ ਤਾਂ। ਪਰ ਹੁਣ ਜੁੌਇੰਟ ਨਹੀਂ ਹੈਗੀ, ਸੱਸ ਹੈਗੀ ਆ ਜੀ ਇੱਕ ਮੇਰੇ ਹਸਬੈਂਡ ਆ, ਇੱਕ ''ਮੈਂ ਆਂ ਤੇ ਇੱਕ ਮੇਰਾ ਬੱਚਾ।
ਹਾਂ, ਫਿਰ ਤਾਂ ਛੋਟੀ ਆ, ਜ਼ਿਆਦਾ ਵੱਡੀ ਫੇਮਲੀ ਨੀ ਐ ਨਾ।
ਹਾਂਜੀ।
ਹੂੰ, ਵੈਸੇ ਪਿੰਡਾਂ'ਚ ਤਾਂ ਦੇਖੋ ਜੁਆਇੰਟ ਫੈਮਿਲੀ ਵਧੀਆ ਹੁੰਦੀ ਹੈ ਨਾ।
ਹਾਂਜੀ।
ਹਾਂਜੀ। ਹਾਂ, ਅਸੀਂ ਵੀ ਇਹ ਨਾ ਮੈਂ ਤੇ ਮੇਰੀ ਦੋ ਗੁੜੀਆਂ ਮੈਂ ਸਿੰਗਲ ਮਦਰ ਹੈਗੀ।
ਅੱਛਾ ਜੀ।
ਹਾਂ, ਮੇਰੇ ਸਿੰਗਲ ਮੈਂ ਮੇਰੇ ਗੁੜੀਆਂ ਤੇ ਅਸੀਂ ਦੋ ਗੁੜੀਆਂ ਹੈਗੀ ਮੇਰੀ ਇੱਕ ਮੈਂ ਹੈਗੀ। ਤਿੰਨ ਹੈਗੀਆਂ ਸੀ, ਸੱਸ-ਸੋਂਰਾ ਵੀ ਹੈ ਪਰ ਉਹ ਅੱਡ ਹੈ ਸੱਸ-ਸੋਰਾ ਦੇਵਰ ਵੀ ਹੈ ਦਰਾਣੀ ਵੀ ਹੈ, ਪਰ ਉਹ ਅਲੱਗ-ਅਲੱਗ ਰਹਿੰਦੇਂ ਹੈ ਸਾਰੇ ਜੀ।
ਅੱਛਾ ਜੀ।
ਹਾਂਜੀ-ਹਾਂਜੀ-ਹਾਂਜੀ, ਸਾਰੇ ਅਲੱਗ-ਅਲੱਗ ਰਹਿੰਦੇ ਆ ਜੀ, ਹਾਂਜੀ ਹੂੰ। ਹੋਰ ਦੱਸੋ ਜੀ।
ਹੋਰ ਅੱਜ-ਕੱਲ ਐਵੇਂ ਹੈਗਾ ਬ ਕੋਈ ਜੀ ਪਰਿਵਾਰ ਹੈਗਾ ਜਿਹੜਾ ਬਈ ਇਕੱਠਾਂ ਰਹਿੰਦਾਂ।
ਹਾਂਜੀ, ਹਾਂ ਪਿੰਡਾਂ ਚ ਤਾਂ ਫ਼ਿਰ ਵੀ ਥੋੜ੍ਹਾ-ਬਹੁਤ ਵੇਖਣ ਨੂੰ ਮਿਲ ਹੀ ਜਾਂਦਾ ਹੈਨਾ। ਵੀ ਜੋਇੰਟ ਫੈਮਿਲੀ ਹੁੰਦੀਂ ਹੈ, ਬੜੀ ਬਹੁਤ ਬੜੀ--ਬੜੀ ਫੈਮਲੀ ਹੁੰਦੀਂ ਜਿਹੜੀ ਵੀ ਬਈ ਰਹਿੰਦੀ ਹੈ ਸਾਥ-ਸਾਥ ਰਹਿੰਦੀ ਹੈਨਾ।
ਹਾਂਜੀ-ਹਾਂਜੀ।
ਹਾਂ-ਹਾਂ ਉਹਨਾਂ ਦੀ ਫੈਮਿਲੀ ਦਾ ਵੱਖ਼ਰਾ ਹੀ ਅਲਗ ਹੀ ਹੁੰਦੀ ਹੈ ਜਿਹੜੀ ਫੈਮਿਲੀ ਜੁਇੰਟ ਹੁੰਦੀ ਹੈ, ਬੜੀ ਫੈਮਲੀ ਖਾਣਾਂ, ਇਕੱਠਾਂ ਖਾਣਾਂ। ਇੱਧਰ-ਉੱਧਰ ਜਾਣਾਂ ਸਾਥ ਮੇ ਰਹਿਣਾਂ ਹੈਨਾ।
ਹਾਂਜੀ।
ਹੂੰ, ਇੱਕ ਘਰ ਨਾ ਇੱਕ ਘਰਾ ਇਵੇਂ ਜਿਹਾ ਲੱਗਦਾ ਜਿਵੇਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਫੈਮਿਲੀ ਇਵੇ ਹੁੰਦਾ ਇਹਨਾਂ ਦੇ ਤਾਂ ਡੇਲੀ ਮੇਰਿਜ ਦਾ ਪ੍ਰੋਗਰਾਮ ਹੁੰਦਾ ਖਾਂਣੇ-ਪੀਣੇ ਦਾ ਨਾ।
ਹਾਂਜੀ-ਹਾਂਜੀ।
ਹਾਂਜੀ, ਹੋਰ ਜੀ।
ਹੋਰ ਬਸ ਠੀਕ ਹੈਜੀ।
ਹਾਂਜੀ।
ਅੱਜ-ਕੱਲ੍ਹ ਤਾਂ ਮੈਰਿਜ਼-ਮੂਰਜੇ ਤੇ ਬਹੁਤ ਖ਼ਰਚਾ ਆਉਂਦਾ ਹੈਨਾ ਹੁਣ
ਹਾਂਜੀ-ਹਾਂਜੀ-ਹਾਂਜੀ। ਵੀ ਉਹ ਦੇਖੋਂ ਜੀ ਇੱਕ ਇਵੇਂ ਹੋ ਗਿਆਂ ਨਾ ਇੱਕ-ਦੂੱਜੇ ਦੇ ਦੇਖ-ਦੇਖ ਦੇਖ ਕੇ ਵੀ ਜ਼ਿਆਦਾ ਹੋ ਜਾਂਦਾ ਨਾ ਹੈਨਾ ਜਿਹੜੇ ਹਾਂ, ਜਿਹੜੇ ਮਿਡਲ ਕਲਾਸ ਲੋਕ ਹੈ ਹਾਂਜੀ।
ਜਿਵੇਂ ਤੇ ਮਹਿੰਦੀ ਪ੍ਰੋਗਰਾਮ ਹੁੰਦਾਂ ਸੀ, ਉਹ ਤਾਂ ਸਿੰਪਲ ਜਿਹੇ ਹੀ ਹੁੰਦਾ ਸੀ ਜੇ ਹਲਦੀ ਹੁੰਦਾਂ ਤਾਂ ਬਸ ਹਲਦੀ-ਹੁਲਦੀ ਵਾਲਾ ਕਰਕੇ ਪ੍ਰੋਗਰਾਮ ਹੁਣ ਤਾਂ ਨੱਚਣ ਨਾਲ਼ ਹੀ ਯਾ ਅੱਡ ਹੁੰਦੀਆਂ ਜਾਂ ਤੇ-ਤੇ
ਹਾਂ, ਦੇਖੋਂ ਯੈਲੋ ਕਲਰ ਦੇ ਸੂਟ ਪਾਉਂਦੀਆਂ ਹੈਨਾ ਵੀ ਦੇਖੋਂ ਬਈ ਹਾਂ ਦੇਖੋ ਇਸ ਤੇ ਮਿਡਲ ਕਲਾਸ ਬੰਦੇ ਨੂੰ ਬਹੁਤ ਔਖਾਂ ਹੁੰਦਾਂ ਹੈਨਾ। ਜਿਹੜੇ ਹਾਂ ਜਿਹੜੇ ਬੜੇ ਘਰਾਂ ਦੇ ਹੁੰਦੇ ਆ ਉਹਨਾਂ ਤੋਂ ਦੇਖੋ ਪੈਸੇ ਹੁੰਦੇ ਆ ਸਾਰਾਂ ਕੁੱਛ ਹੁੰਦਾ ਹੈ ਉਹਨਾਂ ਦੇ ਕੋਲੇ ਇਹ ਘਰ ਹੁੰਦੀ ਹੈਗਾ ਹਾਂ ਉਹਨਾਂ ਦੇ ਕੋਲੇ ਹੈਗਾ ਉਂਝ ਹੀ ਹੈ ਜ਼ਮੀਨ ਹੁੰਦੀ ਹੈ ਪਰ ਦੇਖੋਂ ਕੱਲ ਨੂੰ ਜੇ ਗਰੀਬ ਆਪਣੀ ਕੁੜੀ ਨੂੰ ਵਿਆਹੁਣ ਮੈਰਿਜ ਕਰੇਂਗਾ ਨਾ ਤੋ ਉਹ ਦੇ ਮਨ ਮੇ ਹੋਊਗਾ ਵੀ ਮੈਂ ਵੀ ਆਪਣੀਂ ਕੁੜੀ ਦੀ ਇੱਛਾ ਪੂਰੀ ਕਰਾਂ ਹੈਨਾ।
ਹਾਂਜੀ-ਹਾਂਜੀ।
ਹੂੰ।
ਹੁੰਦਾਂ ਤਾਂ ਹੈਗਾ ਹੀਂ ਹੈ ਜੀ ਹੁਣ ਫੇਰ ਜ ਕਈ ਵਾਰੀ ਜ ਜਵਾਕ ਵੀ ਜ਼ਿੱਦ ਕਰਦੇਂ ਆ ਨਾ ਵੀ ਉਨਾਂ ਦੇ ਐਵੇ ਕੀਤਾ। ਤੇ ਅਸੀਂ ਵੀ ਐਵੇਂ ਹੀ ਕਰਾਂਗੇ ਭਾਵੇਂ ਕਰਜ਼ਾ ਹੀ ਪੈਣਾ ਪਵੇਂ। ਅੱਜ ਕੱਲ, ਅੱਜ ਕੱਲ ਕਰਦੇ ਹੈਗੇ ਆ ਜੀ ਐਵੇ ਤੇ ਹੁਣ ਮਹਿੰਦੀ ਦੇ ਪ੍ਰੋਗਰਾਮ ਤੇ ਉਹ ਵੀ ਨੱਚਣ ਆਲੀਆ ਅੱਡ ਹੁੰਦੀਆਂ ਹੈ ਤੇ ਮਹਿੰਦੀ ਵਾਲੀਆ ਵਾਸਤੇ ਅ ਅਲੱਗ-ਅਲੱਗ ਬਈ ਰਸਮਾ ਕਰਦੇ ਹੈਗੇ ਆ। ਬਈ ਟੀਵੀਆ ਚ ਵੇਖ-ਵੇਖ ਕੇ ਆਹ ਹੋ ਗਿਆ ਐਵੇ ਕਰਾਂਗੇ ਅੱਜ ਐਵੇ ਕਰਾਂਗੇ ਭਾਵੇਂ ਖ਼ਰਚਾ ਜਿੰਨਾ ਮਰਜ਼ੀ ਆਵੇ ਅੱਜ ਕੱਲ੍ਹ ਸਿੰਪਲ ਮੈਰਿਜ਼ ਤਾ ਕੋਈ ਕਰਦਾ ਹੀ ਨੀ ਬੋਹਤ ਘੱਟ ਕਰਦਾ ਹੈਗਾ ਜੀ। ਹਨਾ ਪਰ ਐਵੇ ਹੈਗਾ ਚਲ ਵੱਡੇ ਲੋਕ ਤਾ ਕਰ ਲੈਂਦੇ ਹੈਗੇ ਆ। ਜੋ ਗ਼ਰੀਬ ਲੋਕ ਹੁੰਦੇ ਆ ਉਹ ਫਸ ਜਾਂਦੇ ਆ। ਹਾਂਜੀ ਉਹ ਫਸ
ਉਹਨੂੰ ਵੀ ਹੁੰਦਾ ਵੀ ਮੈਂ ਵੀ ਮੇਰੀ ਕੁੜੀ ਦੀ ਜੇ ਮਰਜ਼ੀ ਹੋਏ ਆਪਣੀ ਜ਼ਮੀਨ ਕਿੱਥੇ ਗਰਵੀ ਰੱਖੇ ਜਿਹੜਾ ਕੋਈ ਵੀ ਚੀਜ਼ ਆਪਣੇ ਕੋਲੇ ਵੇਚਦੇ ਕੁਛ ਵੀ ਕਰੋ ਆਪਣੀ ਕੁੜੀ ਦੀ ਸਾਰੀ ਖਹਿਸ਼ਾਂ ਪੂਰੀ ਕਰੇਗਾ ਹਨਾ।
ਹਾਂਜੀ-ਹਾਂਜੀ
ਹਮ ਅੱਜ ਕੱਲ ਦੇਖੋ ਪਹਿਲਾਂ ਸਿੰਪਲ ਮੇਰਿਜ ਹੁੰਦੀ ਸੀ ਹਨਾ ਤੇ ਹੁਣ ਦੇ ਮਹਿੰਦੀ ਦਾ ਪ੍ਰੋਗਰਾਮ ਹੁੰਦਾ ਮਹਿੰਦੀ ਕਲਰ ਦੇ ਕੱਪੜੇ ਪਾਓ। ਜਿਹੜਾ ਉਹ ਦੂਜਾ ਪ੍ਰੋਗਰਾਮ ਹੁੰਦਾ ਹਲਦੀ ਦਾ ਤੇ ਕਹਿੰਦੇ ਹਲਦੀ ਹਲਦੀ ਯੈਲੋ ਕਲਰ ਦੀ ਚੀਜ਼ ਪਾਓ ਤੇ ਦੇਖੋ ਗਰੀਬ ਬੰਦਾ ਤਾਂ ਬੌਤ ਮਾਰ ਹੀ ਜਾਂਦਾ ਇਹਦੇ ਵਿੱ
ਮਾਰ ਹੀ ਜਾਂਦਾ ਸਹੀ ਗੱਲ ਹੈ ਜੀ। ਕਈ ਵਾਰੀ ਬੱਚੇ ਵੀ ਇਹੋ ਜਿਹੇ ਹੁੰਦੇ ਆ ਕਿ ਜਿੱਦ ਕਰਦੇ ਆ ਵੀ ਅਸੀਂ ਆ ਐਵੇ ਪ੍ਰੋਗਰਾਮ ਕਰਨਾ ਤੇ ਕਰਨਾ ਹੀ ਹੈ ਉਹ ਵੀ ਨੀ ਸੋਚਦੇ।
ਖੁਵਾਹਿਸ਼ਾਂ ਪੂਰੀ ਹੋਣ ਅੱਗੇ ਜਾ ਕੇ ਪਤਾ ਨੀ ਕਿਹੋ ਜਿਹਾ ਪਰਿਵਾਰ ਹੁੰਦਾ। ਕਿ ਜਾਂ ਕੋਈ ਹੁੰਦਾ ਹਨਾ ਹਾਂ। ਹਾਂਜੀ
ਹਾਂਜੀ
ਵੈਸੇ ਪਿੰਡਾ ਵਾਲੇ ਮੇਰਿਜ ਵਧੀਆ ਹੁੰਦੀ ਆ ਨਾ ਵਧੀਆ ਪ੍ਰੋਗਰਾਮ ਹੁੰਦੇ ਆ ਪਿੰਡਾ ਚ ਹਨਾ। ਗਾਣਾ ਵੀ ਹੁੰਂਦਾ ਨੱਚ ਚਣਾ, ਗਾਣਾ, ਡੀਜੇ ਵਧੀਆ ਆਪਣੇ ਪਹਿਲਾ ਵਾਲੇ ਗੀਤ ਗਏ ਜਾਂਦੇ ਆ ਹੁਣ ਦੇ ਸ਼ਹਿਰਾਂ ਚ ਦੇਖੋ ਜਿਹੜੇ ਫਿਲਮੀ ਗਾਣੇ ਆ ਇਹਨਾ ਚ ਹੁੰਦਾ ਸਾਰਾ ਪ੍ਰੋਗਰਾਮ ਕਿਉ। ਅੱਜ ਕੱਲ ਪਹਿਲਾਂ ਆਲਾ ਹੀ ਹੈਗੇ ਉਹ ਕਲਚਰ ਤਾਂ ਰਿਹਾ ਨੀ ਪਹਿਲਾ ਆਲਾ ਜਿਹੜੇ ਬਜ਼ੁਰਗ ਲੋਕਾਂ ਹਾਂਜੀ ਗੀਤ ਗਾਤ ਗਾਉਂਦੇ ਹੁੰਦੇ ਸੀ ਹੁਣ ਤਾ ਮੋਬਾਇਲ ਚਲਾ ਕੇ ਰੱਖ ਲੈਂਦੇ ਆ ਡੀਜੇ ਚਲਾਉਦੇ ਆ ਕਿਸੇ ਨੂੰ ਆਂਦਾ ਹੀ ਨੀ ਕੁਛ ਗਾ
ਹਾਂਜੀ ਕੁੱਝ ਵੀ ਨੀ ਆਂਦਾ ਤੇ ਹੁਣ ਤਾਂ ਪਹਿਲੀ ਗੱਲ ਕੋਈ ਕੱਠ ਕਰਦੇ ਹੀ ਨੀ ਸਿੱਧਾ ਇਵੇਂ ਕਹਿੰਦੇ ਆ ਬ ਪੈਲੇਿਸ ਹੀ ਕਹਿ ਦਿੰਦੇ ਆ ਵੀ ਉੱਥੇ ਹੀ ਆ ਜੇਓ। ਬਸ ਅੱਜ ਕੱਲ ਆ ਉੱਥੇ ਹੀ
ਹਾਂਜੀ-ਹਾਂਜੀ ਪਹਿਲਾਂ ਦੇਖੋ ਘਰਾਂ ਚ ਪ੍ਰੋਗਰਾਮ ਹੁੰਦੇ ਸੀ ਹੁਣ ਸਿੱਧਾ ਪੈਲਸ ਚ ਜਾਂਦੇ ਆ। ਉੱਥੇ ਜਿਹੜੇ ਗੈਸਟ ਆਂਦੇ ਆ ਉਥੋਂ ਹੀ ਮੁੜ ਜਾਂਦੇ ਆ ਉਹਨਾਂ ਨੂੰ ਕੋਈ ਰਿਸ਼ਤੇਦਾਰੀ ਦਾ ਮਿਲਣੀ ਕਰਨੀ ਕੁਛ ਨੀ ਹੁੰਦਾ। ਪਹਿਲਾ ਜਿਹੜੀ ਮੇਰਿਜ ਹੁੰਦੀ ਸੀ ਨਾ ਸੱਤ ਦਿਨ ਪਹਿਲਾ ਹੀ ਰਿਸ਼ਤੇਦਾਰ ਘਰੇ ਆ ਜਾਂਦੇ ਸੀ। ਉਹਨਾਂ ਦੀ ਕੁੜੀਆਂ ਵਾਧੂ ਨੱਚ ਨੱਚਣਾ ਹੁੰਦਾ ਸੀ ਹੁਣ ਤਾ ਉਹ ਰਿਹਾ ਹੀ ਨਈ ਕੁਛ ਵੀ।
ਹਾਂਜੀ-ਹਾਂਜੀ
ਹਾਂਜੀ ਹੋਰ ਜੀ ਤੁਹਾਡੇ ਨਣਦਾ ਨੁਣਦਾ ਵਿਆਹੀ ਹੋਈ ਹੈ ਜੀ ਕਿ
ਹਾਂਜੀ
ਨਣਦਾ ਦਾ ਮੇਰਿਜ ਕੀਤੀ ਹੋਈ ਹੈ ਜੀ ਨਣਦਾ ਨੁਣਦਾ ਹੈ ਨੀ
ਨਹੀਂ ਮੇਰੇ ਨਨ ਨਹੀਂ ਹੈਗੀ ਜੀ ਨਨਾਣਾ ਨਹੀਂ ਹੈਗੀਆਂ ਜੀ ਮੇਰੇ ਹਸਬੈਂਡ ਬਈ ਇੱਕੋ ਇੱਕ ਹੀ ਹੈਗੇ ਆ ਜਿਵੇਂ ਕੱਲੇ ਹੀ ਹੈਗੇ ਆ
ਅੱਛਾ ਮੇਰੇ ਹਸਬੈਂਡ ਉਰੇ ਚਾਰ ਭਰਾ ਸੀਗੇ ਉਹ ਤਾਂ ਖੁੱਦ ਤਾਂ ਹੈ ਨੀ। ਨਣਦਾ ਮੇਰੇ ਵੀ ਹੈ ਨੀ ਇੱਕ ਹੋਣੀ ਚਾਹੀਦੀ ਹੈ ਨਾ ਵੈਸੇ ਨਣਦ ਨਾ ਕਦੇ ਨਣਦ ਭਾਬੀ ਲੜਾਈ ਕਰੇ ਹਨਾ ਕਦੇ ਨਣਦ ਭਾਬੀ ਲੜਾਈ ਕਦੇ ਨਣਦਾ ਨੂੰ ਸਮਾਨ ਲਿਖ ਕਿਧਰ ਆਏ ਆ ਨਾ ਆਪਾਂ ਉਹ ਚੇ ਹੁੰਦਾ ਈ ਹੈ ਨਾ ਹਾਂ ਵੀ ਕੁੜੀਆਂ ਹਾਂ ਹਾਂ ਵੀ ਆਪਾਂ ਵੀ ਰਿਸ਼ਤੇਦਾਰੀ ਜਾਈਏ ਨਣਦ ਦੇ ਸਹੁਰੇ ਜਾਈਏ ਨਨਦ ਵਾਸਤੇ ਚੀਜ਼ਾਂ ਲੇ ਕੇ ਜਾਈਏ ਹੈਨਾ
ਹਾਂਜੀ
ਹੋਰ ਜੀ ਹੋਰ, ਤੁਸੀਂ ਕੀ ਆਏ ਹਾਏ ਮੈਂ ਜੀ ਕੋਈ ਥੋੜੀ ਬੋਤ, ਨਾ ਉਹ ਮੋਬਾਇਲ ਚ ਹੀ ਕੰਮ ਕਰਦੀ ਆ, ਥੋੜਾ ਬੋਤ ਕੋਈ ਏਪ ਊਪ ਚਲਾ ਲੈਂਦੀ ਆ ਕੋਈ ਲੰਫਾ ਹੁਣ ਦੇਖੋ, ਓ ਭਗਵੰਤ ਮਾਨ ਦੀ ਸਕੀਮ ਚੱਲਦੀ ਪਈ ਐ, ਓ ਫਾਰਮਾਂ ਫਾਰਮ ਭਰੀ ਜਾਂਦੀ ਓ ਮੈਂ ਹਾਂ
ਅੱਛਾ ਜੀ।
ਹਾਂ, ਉਹਨਾਂ ਚ ਬਸ ਸਾਰਾ ਦਿਨ ਨਿਕਲ ਜਾਂਦਾ ਘਰੇ ਵੀ ਬੋਤ ਆਉਂਦੇ ਆ ਲੋਗ ਫਾਰਮਾਂ ਦਾ ਪੁੱਛਣ ਵਾਸਤੇ, ਫਾਰਮ ਭਰਾਉਣ ਵਾਸਤੇ ਬਸ ਸਾਰਾ ਦਿਨ ਐਵੇਂ ਨਿਕਲ ਜਾਂਦਾ ਮੇਰਾ
ਹਾਂਜੀ, ਚਲੋ ਵਧੀਆ ਜੀ
ਹਾਂ ਜੀ,
ਆਪਦਾ ਖਰਚਾ ਤਾਂ ਨਿਕਲ ਜਾਂਦਾ ਜੇ
ਹਾਂਜੀ ਖਰਚਾ ਨਿਕਲ ਜਾਂਦਾ ਜਵਾਕਾਂ ਦੀ ਖੁਵਾਇਸੇ਼ ਪੂਰੀ ਹੋਜੂਗੀ ਵਧੀਆ ਨਾ ਕਿਸੇ ਦੇ ਅਗੇ ਹੱਥ ਨਾਲ ਨਾਓ ਤੋ ਸਈ ਆਪਦਾ ਕਮਾ ਕੇ ਖਾ ਲਓ, ਸਈ ਹੈ ਨਾ
ਸਈ ਹੈ, ਜੀ
ਹੂੰ, ਪਹਿਲੀ ਗੱਲ ਤਾਂ ਦੇਖੋ ਅੱਜ-ਕੱਲ ਕਿਸੀ ਦੇ ਪਰਿਵਾਰ ਦੀ ਇੰਨੀ ਹੈ ਵੀ ਨਹੀਂ ਵੀ ਉਹ ਕਿਸੇ ਦੀ ਹੈਲਪ ਕਰੂਗਾ ਕਿਉਂ, ਓਦੇ ਆਪਦੇ ਪਰਿਵਾਰ ਦਾ ਹੀ ਖਰਚਾ ਪੂਰਾ ਨਈ ਹੁੰਦਾ, ਹੈ ਨਾ
ਨਈ ਕਰ ਸਕਦੇ ਜੀ, ਅੱਜ-ਕੱਲ ਮਹਿੰਗਾਈ ਐੰਨੀ ਐ ਜੇ ਆਪਾਂ ਕੈ ਦਈਏ ਬੰਦਾ ਤਾਂ ਕੱਲਾ, ਆਪਦੇ ਘਰ ਦਾ ਖਰਚਾ ਨਈ ਚੱਕ ਸਕਦਾ
ਓਦੇ ਆਪਦੀ ਫੈਮਿਲੀ ਦਾ ਹੀ ਖਰਚਾ ਪੂਰਾ ਨਈ ਹੁੰਦਾ, ਦੇਖੋ ਦੂਜੇ ਪਰਿਵਾਰ ਦਾ ਓ ਕਿਵੇਂ ਕਰੂ ਆਪਾਂ ਕੈ ਦਿੰਦੇ ਆ ਕੋਈ ਨੀ ਬੰਦਾ ਚਲਿਆ ਗਿਆ, ਲੇਡੀ ਕੋਈ ਨੀ ਅਸੀਂ ਤੁਹਾਡੇ ਨਾਲ ਐਸੀ ਸਾਰਾ ਕੁਛ ਕਰਾਂਗੇ, ਪਰ ਕਹਿਣ ਨਈ ਹੁੰਦਾ ਕੋਈ, ਕਿਉਂ ਉਹਦੀ ਆਪਦੀ ਫੈਮਿਲੀ ਵੀ ਹੁੰਦੀ ਐ ਨਾ ਫਿਰ ਉਹ ਕਿਵੇਂ ਆਪਣਾ ਔਰ ਇੱਕ ਆਪਣਾ ਘਰ ਚਲਾਊਗਾ ਇੱਕ ਆਪਣੇ ਦੂਜੇ ਦਾ ਚਲਾਉ ਕਿਵੇਂ ਚ ਅੱਜ-ਕਲ ਮਹਿੰਗਾਈ ਇਨੀ ਹੋਈ ਪਈ ਆ ਦੇਖੋ, ਹਾਂ ਉਹ ਤਾਂ ਆਪਦੀ ਫੈਮਿਲੀ ਸੰਭਾਲੂਗਾ ਦੂਜਿਆਂ ਦੀ ਕਿਵੇਂ ਹੈਲਪ ਕਰੂਗਾ
ਹਾਂ ਜੀ,
ਹੂੰ, ਹੋਰ ਜੀ
ਹੋਰ ਗੁੜੀਆਂ ਪੜਦੀ ਐ
ਹਾਂਜੀ ਗੁੜੀਆ ਮੇਰੀ, ਟੈਂਨਥ ਕਲਾਸ ਚ ਹੋਈ ਹੈ ਬਸ ਉਹਦੀ ਟੈਂਸ਼ਨ ਹੈ ਵੀ ਗੁੜੀਆ ਮੇਰੀ ਪੜ ਲਿਖ ਕੇ ਕਾਮਯਾਬ ਹੋਜੇ ਤੇ ਮੈਨੂੰ ਵੀ ਥੋੜਾ ਸੌਖਾ ਹੋਜੂ ਮੈਂ ਤਾਂ ਬਸ ਓਤੇ ਈ ਖਰਚਾ ਲਾਈ ਜਾਂਦੀ ਆ। ਵੀ ਓ ਚੰਗੀ ਪੜ੍ਹਾਈ ਕਰੇ ਚੰਗੀ ਸਟੱਡੀ ਕਰੇ, ਵਦੀਆ ਨੰਬਰ ਲੇ ਹਾਂ ਵਦੀਆ ਨੰਬਰ ਲੇ ਕੇ ਬਸ ਜਿੰਨਾ ਕੁਛ ਐ ਓਦੇ ਵਾਸਤੇ ਈ ਕਰਨੈ ਮੈਂ ਤਾਂ ਮੇਰੀ ਤਾਂ ਜ਼ਿੰਦਗੀ ਚ ਕੁਚ ਹੈ ਨੀ। ਬਸ ਓਦੇ ਲੀਏ ਮੈਂ, ਹਾਂ ਓਦੇ ਲੀਏ ਜੀਨੈ ਬਸ ਓਦੇ ਲੀਏ ਕਮਾਨੈ।
ਹਾਂਜੀ-ਹਾਂਜੀ।
ਹੂੰ, ਆਪਦੀ ਖਵਾਇਤਾਂ ਤਾ ਦੇਖੋ ਸਾਰੀਆਂ ਪੂਰੀਆਂ ਹੋ ਗੀਆਂ। ਅੰਦਰ ਈ ਅੰਦਰ ਸਾਰੀ ਖੁਵਾਇਸੇ਼ ਖ਼ਤਮ ਹੋ ਜਾਂਦੀ ਐ ਜਦੋਂ ਓ ਬੰਦਾ ਨੀ ਔਂਦਾ ਨਾ।
ਹਾਂਜੀ-ਹਾਂਜੀ।
ਹੂੰ, ਬਸ ਜਵਾਕਾਂ ਵਾਸਤੇ ਈ ਐ ਜੀ ਸਾਰਾ ਕੁਛ ਹੁਨ ਤਾਂ
ਵਦੀਐ ਜੀ ਪੜ ਲਿਖ ਕੇ ਕੁੱਝ ਬਨਜੇ ਗੀ ਤਾਂ
ਹਾਂ ਹਾਂ, ਬਸ ਗੁੜੀਆਂ ਵਾਸਤੇ ਵੀ ਏਨੂੰ ਦਸ ਪਲੱਸ ਟੂ ਕਰਾ ਕੇ ਕੋਈ ਵਦੀਆ ਕੋਰਸ ਈ ਕਰਾਨਾ ਜੇ ਤੇ ਦਸ ਰੁਪ ਲਗਨਗੇ ਤਾਂ ਲਾਦਾਂਗੇ। ਵੀ ਕੁੜੀ ਨੂੰ ਮੈਂ ਕਾਮਯਾਬ ਬਨਾਨੈ ਹਨਾ, ਸਈ ਕੈਂਦੇ ਐ ਨਾ ਕੁੜੀ ਦਾ ਵੀ ਸਈ ਕੈਂਦੇ ਆ ਵੀ ਕੁੜੀ ਦਾ ਕੋਈ ਕਰ ਨੀ ਹੁੰਦਾ। ਨਈ ਹੁੰਦਾ ਨਾ, ਤੇ ਮੈਂ ਆਪਨੀ ਕੁੜੀ ਵਾਸਤੇ ਕਰ ਈ ਬਨਾਨੈ ਬਸ ਓਦੀ ਜ਼ਿੰਦਗੀ ਬਨਾਨੀ ਐ ਓਦਾ ਘਰ ਬਨਾਨਾ ਸਬੀ ਕੈਂਦੇ ਕੁੜੀ ਦਾ ਕੋਈ ਘਰ ਨਈ ਹੋਂਦਾ। ਹਨਾ, ਨਾ ਸੋਰੇ ਚੇ ਹੋਂਦੈ ਨਾ ਮਾਇਕੇ ਚੇ ਹੋਂਦੈ ਤੇ ਮੈਂ ਮੇਰੀ ਕੁੜੀ ਦਾ ਘਰ ਈ ਬਨਾ ਕੇ ਦੇਨੈ ਓ ਆਪਨੇ ਦਮਾਂ ਚੇ
ਹਾਂਜੀ।
ਹਾਂਜੀ-ਹਾਂਜੀ, ਤੁਆਡੇ ਨਾਲ ਗੱਲ ਕਰਕੇ ਬੋਤ ਚੰਗਾ ਲੱਗੇਆ ਜੀ।
ਹਾਂਜੀ, ਮੈਨੂੰ ਵੀ ਬੋਤ ਵਦੀਆ ਲੱਗੇਆ ਜੀ।